ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ
ਸਭ ਵਧੀਆ ਤੁਸੀਂ ਸੁਣਾਓ ਕਿਵੇਂ
ਹਾਂਜੀ ਠੀਕ ਠਾਕ ਵਧੀਆ ਸਭ
ਔਰ ਘਰ ਪਰਿਵਾਰ ਸਭ ਬਸ ਚਾਹ ਪਾਣੀ ਪੀ ਕੇ ਹਟੇ ਕੁੱਤੀਆਂ
ਸਭ ਵਧੀਆ ਘਰ ਪਰਿਵਾਰ ਤੁਹਾਡੇ ਇੱਧਰ ਕਿਵੇਂ ਆ ਸਭ
ਹੋਰ ਅੱਜ ਕੱਲ ਤਾਂ ਔਨਲਾਈਨ ਹਾਂ ਗਰਮੀਆਂ ਦੀ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਕਰੇਜ਼ ਹੋ ਗਿਆ ਚਲੋ ਕਿਤੇ ਘੁੰਮਣ ਚਲੀਏ
ਸਹੀ ਗੱਲ ਆ ਬੱਚਿਆਂ ਵੀ ਕਰਦੇ ਆ ਫਿਰ ਬੱਚਿਆਂ ਨੂੰ ਵੀ ਥੋੜ੍ਹਾ ਚੇਂਜ ਚਾਹੀਦਾ ਹੁੰਦਾ ਨਾ ਸਾਰਾ ਸਾਲ ਫਿਰ ਘਰ ਰਹਿੰਦੇ ਆ
ਉਹ ਤੋਂ ਗੱਲ ਸਹੀ ਹੈ ਕੁਛ ਬੱਚ ਬੱਚਿਆਂ ਵਾਸਤੇ ਵੀ ਚੇਜ ਹੁੰਦੇ ਦੋ ਵੇਕੇਸ਼ਨ ਹੁੰਦੇ ਨੇ ਸਮਰ ਔਰ ਵਿੰਟਰ ਵਿੱਚ ਬੱਚਿਆਂ ਨੂੰ ਲੱਗਦਾ ਕਿਤੇ ਬਾਹਰ ਘੁੰਮ ਕੇ ਆਈਏ ਹੋਣਾ ਚਾਹੀਦਾ ਕੁਛ ਰਿਫਰੈਸ਼ਮੈਂਟ ਵਾਸਤੇ ਵੀ
ਹਾਂਜੀ ਇਹ ਤਾਂ ਗੱਲ ਸਹੀ ਹੈ
ਅੱਜ ਕੱਲ ਤਾਂ ਔਨਲਾਈਨ ਸ਼ੋਪਿੰਗ ਦਾ ਕਿੰਨਾ ਟਰੈਂਡ ਹੋ ਗਿਆ ਘਰ ਬੈਠੇ ਚੀਜ਼ਾਂ ਘਰ ਆ ਜਾਂਦੀਆਂ ਨੇ
ਸਹੀ ਗੱਲ ਆ ਹੁਣ ਗਰਮੀ ਵੀ ਬਹੁਤ ਆ ਨਾ ਹੁਣ ਨਿਕਲਣ ਨੂੰ ਵੀ ਨੀ ਦਿਲ ਕਰਦਾ
ਹੂੰ, ਇਹਦੇ ਨਾਲ ਬਹੁਤ ਆਰਾਮ ਵੀ ਹੋ ਗਿਆ, ਬਹੁਤ ਆਰਾਮ ਹੋ ਗਿਆ।
ਸਹੀ ਗੱਲ ਹੈ
ਬਲਿੰਕੇਟ ਬੰਦਾ ਕਰਦਾ, ਜੀਓ ਮਾਰਟ ਕਰਦਾ, ਘਰ ਗਰੋਸਰੀ ਵੀ ਤੱਕ ਆ ਜਾਂਦੀ ਏ। ਇਤੇ ਧੂਪ ਤੇ ਬੰਦਾ, ਲਗਦਾ ਨਾ ਕਿ ਆਲਸ ਲੱਗਦਾ ਨਹੀਂ ਜਾਣਾ ਵੇ ਜਿੱਤੀ ਦੇਰ ਤੱਕ ਕੱਪੜੇ ਚੇਂਜ ਕਰੋ ਤਿਆਰ ਹੋ, ਤਾਂ ਤਦ ਤਕ ਹਰ ਦਸ ਮਿੰਟ ਦੇ ਅੰਦਰ ਅੰਦਰ ਸਮਾਨ ਘਰ ਆ ਗਿਆ।
ਸਹੀ ਗੱਲ ਹੈ, ਏ ਤਾਂ ਹੈ। ਨਾਲੇ ਗਰਮੀ ਵਿੱਚ ਬਾਹਰ ਜਾਣਾ, ਅਪਣਾ ਆਰਾਮ ਨਾਲ ਏਥੇ ਮੋਬਾਈਲ ਚ ਫ੍ਰੀ ਟਾਇਮ ਵਿੱਚ ਚੂਜ ਕਰਲੋ ਜੋ ਵੀ ਤੁਸੀਂ ਲੈਣਾ ਦੇਖਲੋ ਹੈਨਾ, ਉੱਥੇ ਜਾਂਨੇ ਆ ਫਿਰ ਬਹੁਤ ਟਾਈਮ ਵੇਸਟ ਹੋ ਜਾਂਦਾ ਮਾਰਕੀਟ ਦੇ ਵਿੱਚ
ਔ ਤੋ ਗੱਲ ਸਹੀ ਹੈ, ਮਗਰ ਇੱਕ ਸਮੇਂ ਸੀ ਜਬ ਲੋਕੀ ਸਾਰੇ ਘਰ ਪਹਲੇ ਇਕੱਠੇ ਹੋ ਕੇ ਸ਼ੋਪਿੰਗ ਕਰਨ ਜਾਂਦੇ, ਉਹਦਾ ਵੀ ਕਰੇਜ਼ ਅਲੱਗ ਸੀ। ਹੁਣ ਬੰਦੇ ਵੱਖੋ ਵੱਖ ਹੋ ਗਏ ਆਪਣਾ ਆਪਣਾ ਮੰਗਉਂਦੇ ਨੇ ਅਪਣਾ
ਹਾਂ ਔਹ ਹੈਗਾ, ਹੂੰ ਮਿਲਣਾ ਜੁਲਣਾ ਨਹੀ ਹੋ ਪਾਉਂਦਾ ਆਪਸ ਵਿੱਚ
ਹਾਂ ਉਹ ਚੀਜ਼ ਵੀ ਤਾਂ ਖ਼ਤਮ ਹੋ ਗਈ। ਔ ਪਿਆਰ ਅਲੱਗ ਹੀ ਸੀ।
ਸਹੀ ਗੱਲ ਆ, ਔ ਕਰੇਜ ਹੁੰਦਾ ਸੀ ਬੜਾ ਕੀ ਹਾਂ ਜਾਣਾ ਏ। ਲੈ ਕੇ ਔਦਾ, ਇਹ ਲਿਆਣਾ, ਉਹ ਲਿਆਣਾ ਲਿਸਟ ਬਣਾਉਂਦੇ ਸੀ, ਹੁਣ ਤਾਂ ਜੋ ਦਿਖਦਾ ਮਤਲਬ ਲੈ ਲੈਂਣੇ ਆ, ਜੋ ਚਾਹੀਦਾ ਹੁੰਦਾ, ਐਟ ਅ ਟਾਇਮ ਬਸ ਕਰ ਦਿੰਦੇ ਆ।
ਹਾਂ ਕੁੱਝ ਚੀਜ਼ਾਂ ਔਨਲਾਈਨ ਵਿਕਣ, ਹੁਣ ਤੁਸੀਂ ਸੂਟ ਜਾਂ ਫੈਬਰਿਕ ਮੰਗਵਾਓ ਕਦੀ- ਕਦੀ ਸਹੀ ਵੀ ਨਹੀਂ ਆਉਂਦਾ, ਔ ਔਫਲਾਈਨ ਹੀ ਸਹੀ ਹੁੰਦਾ। ਬੰਦਾ ਵੇਖ ਕੇ ਪਰਖ ਕੇ ਚੀਜ਼ਾਂ ਲੈਂਦਾ।
ਸਹੀ ਗੱਲ ਹੈ। ਉਹ ਸਹੀ ਵੀ ਨਹੀਂ ਆਉਂਦਾ ਹੈਗਾ ਕਈ ਵਾਰ, ਮੈਂ ਵੀ ਮੰਗਵਾਈ ਸੀ ਸਾੜੀ ਮਤਲਬ ਦਿਖਾਈ ਦਾ ਉਹਨਾਂ ਨੇ ਐਵੇਂ ਸੀ ਸੀਗੀ ਕਿ ਸਾਟਨ ਦੀ ਸਾੜੀ ਹੈ, ਬਟ ਜਦੋਂ ਆਈ, ਔ ਨੈੱਟ ਦੀ ਸਾੜੀ ਸੀਗੀ, ਫਿਰ ਹੁਣ ਦੇਖੋ ਨੈੱਟ ਤਾਂ ਫੇਰ ਵੈਸੇ ਨਹੀਂ ਪਾ ਸਕਦੇ। ਟ੍ਰਾਂਸਪੇਰੈਂਟ ਲੱਗਦਾ ਕਾਫੀ।
ਕੁੱਛ ਚੀਜ਼ਾਂ ਵਾਸਤੇ ਬਹੁਤ ਅੱਛਾ, ਇਹ ਕਿ ਟਾਈਮ ਜਿਦਾ ਜੋ ਜੋਬ ਕਰਦੇ ਨੇ ਉਹਨਾਂ ਵਾਸਤੇ ਤਾਂ ਬਹੁਤ ਸੁਲਅਤ ਹੋ ਗਈ ਏ। ਕਿ ਉਨ੍ਹਾਂ ਨੂੰ ਜਾਣਾ ਨਹੀਂ ਪੈਂਦਾ ਕਿਉਂਕਿ, ਉਹਨਾਂ ਕੋਲ ਸਮੇਂ ਵੀ ਨੀ ਏ ਟਾਈਮ ਮੇਨ ਗੱਲ ਟਾਈਮ ਦੀ ਬਚਤ ਹੋ ਗਈ।
ਟਾਈਮ ਦੀ ਤਾਂ ਸੇਵਿੰਗ ਹੁੰਦੀ ਹੈ, ਬਹੁਤ ਏ ਦੇ
ਹੂੰ, ਘਰ ਵਿੱਚ ਕੋਈ ਆ ਗਿਆ ਬੰਦਾ, ਬੰਦਾ ਜਮੈਟੋ ਤੋਂ ਰੋਟੀ ਮੰਗਾ ਤੇ ਨਹੀਂ ਇੱਛਾ ਕਰ ਰੀ ਬਣਾਣੇ ਦੀ ਬਾਹਰੋਂ ਮੰਗਵਾ ਲਿੱਤੀ ਆਰਾਮ ਤਾਂ ਹੈ ਹੀ ਇਹ ਸਭ ਚੀਜ਼ਾਂ ਦਾ ਕੁ ਮਗਰ ਦੁਕਾਨਾਂਦਾਰਾਂ ਵਾਸਤੇ ਬਹੁਤ ਹੋ ਗਿਆ ਕਿ ਔਨਲਾਈਨ ਹੋਣੇ ਨਾਲ ਉਹਨਾਂ ਦੀ ਮਾਰ ਖਾ ਗਈ ਮਾਰਕੀਟ ਖਤਮ ਹੋ ਗਈ।
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਉਹ ਮਤਲਬ ਮਤਲਬ ਹੁਣ ਕੰਮ ਧੰਦੇ ਬਹੁਤ ਬੰਦ ਹੋ ਗਏ। ਹੁਣ ਸਿੱਧਾ ਫੈਕਟ ਰੀ ਤੋਂ ਮਾਲ ਆ ਜਾਂਦਾ ਬਲਕ ਦੇ ਵਿੱਚ ਦੇਖ ਉਹ ਹੁੰਦਾ ਉੱਥੇ ਉਹਨਾਂ ਕੋਲ ਤੇ ਉਹ ਬਹੁਤ ਸਸਤਾ ਵੀ ਪੈ ਜਾਂਦਾ ਹੁੰਦਾ ਨਾ ਫਿਰ ਆਪਾ ਨੂੰ
ਹੁਣ ਤੁਸੀਂ ਔਨਲਾਈਨ ਵਿੱਚ ਕਿੱਦਾਂ ਡਿਸਕਾਊਂਟ ਦਿੰਦੇ ਨੇ ਬੰਦਿਆਂ ਨੂੰ ਅਟਰ੍ਰੈਕਟ ਕਰਦੇ ਨੇ ਔਫ ਔਫਲਾਈਨ ਏਹ ਹੀ ਹੁੰਦਾ ਐਮ ਆਰ ਪੀ ਚੀਜ਼ਾਂ ਮਿਲਦੀਆਂ। ਵਧਿਆਾ ਨੀ
ਹਾਂਜੀ ਇਹ ਤਾਂ ਹੈ
ਬਸ ਓਹੀ ਗੱਲ ਹੋ ਜਾਂਦਾ ਵੀ ਕੀ ਔਨਲਾਈਨ ਸ਼ੌਪਿੰਗ ਬੰਦਾ ਕ ਕ ਨਾ ਕਿ ਟਾਈਮ ਦੀ ਬੱਚਤ ਦੂਜਾ ਕਿ ਆਪਣਾ ਘਰ ਬੈਠੇ ਚੀਜ਼ ਆ ਵੀ ਗਈ। ਤੁਹਾਨੂੰ ਜਾਣਾ ਤੁਹਾਨੂੰ ਤਕਲੀਫ਼ ਨਹੀਂ ਕਰਨੀ ਪ ਬੇ ਬਚ ਜਾਣੇ ਦੀ
ਹੂੰ ਸਹੀ ਗੱਲ ਤੁ ਪਰ ਕੁਛ ਚੀਜ਼ਾਂ ਹੁੰਦੀਆਂ ਜਿਵੇਂ ਫਰੂਟ ਵਗੈਰਾ ਹੋ ਗਏ ਵੈਜ ਵੈਜੀਟੇਬਲ ਹੁੰਦੀ ਆਂ ਉਹ ਨ ਅਸੀਂ ਕਦੇ ਐਵੇਂ ਮੰਗਉਂਦੇ ਨੀ ਹੈਗੇ ਔਨਲਾਈਨ ਤਾਂ ਮਾਰਕੀਟ 'ਚ ਜਾ ਕੇ ਐਟ ਏ ਟਾਈਮ ਹੀ ਲੈ ਕੇ ਆਉਂਦੇ ਆ ਹਨਾ। ਕਿਉਂਕਿ ਫਰੈਸ਼ ਹੁੰਦੀਆਂ ਨੇ ਫੇਰ ਉੱਥੇ ਪਤਾ ਨਹੀਂ ਲੱਗਦਾ ਹੂੰ
ਕੁਛ ਚੀਜ਼ਾਂ ਉਹਨੂੰ ਐ ਕਹਿੰਦੀ। ਪਾ ਦਿੰਦੇ ਨੇ ਨਾਲ ਕਿ ਬੰਦਿਆਂ ਨੂੰ ਫਿਰ ਤੂੰ ਰੱਖਣੀ ਪੈਂਦੀ ਉਹ ਤਾਂ ਰਿਟਰਨ ਵਾਲਾ ਨਹੀਂ ਹੁੰਦਾ ਨਾ।
ਸਹੀ ਗੱਲ ਆਪਸ਼ਨ ਨਹੀ ਹੁੰਦਾ ਉਹ ਵੀ ਕਰ ਸਕਦਾ ਪਰਸਨ ਕੰਪਲੇਂਟ ਪਾ ਸਕਦਾ ਪਰ ਰਿਟਰਨ ਨੀ ਕਰ ਸਕਦਾ ਨਾ ਵਾਪਸ ਵੀ ਨ ਹੁੰਦੀ ਉਹ
ਹਾਂਜੀ ਕੁਛ ਚੀਜ਼ਾਂ ਵਾਸਤੇ ਅੱਛਾ ਜਿਵੇ ਕੱਪੜੇ ਮਿੰਦਰਾ ਤੋਂ ਬੰਦੇ ਮੰਗ ਲੈਂਦੇ ਨੇ ਨੀ ਸਾਈਜ਼ ਸੂਟ ਕੀਤਾ ਨਹੀਂ ਪੰਸਦ ਆਇਆ ਅਤੇ ਚਲੋ ਰਿਟਰਨ ਕੀ ਤਾਂ ਰਿਫੰਡ ਵੀ ਪੈਸੇ ਆ ਗਏ ਹੁਣ ਦੁਕਾਨ ਵਾਲੇ ਤਾਂ ਪੈਸੇ ਰਿਫੰਡ ਕਰਦੇ ਨਈ ਅੱਜ ਕੱਲ ਤਾਂ ਕ੍ਰੈਡਿਟ ਨੋਟ ਬਣਾ ਦਿੰਦੇ ਨੇ ਤੁਸੀਂ ਇੱਕ ਦੇ ਦੂਜਾ ਸਮਾਨ ਲੈਣਾ ਮੈਂ ਕਿਹਾ ਤੁਹਾਨੂੰ ਪੈਸੇ ਰਿਫੰਡ
ਹਾਂਜੀ ਹਾਂਜੀ ਨਹੀਂ ਕਰਦੇ ਨੀ ਹੈਗੇ ਮੈਂ ਵੀ ਇੱਕ ਵਾਰ ਮੰਗਵਾਇਆ ਸੀ ਕੁਛ ਕੋਈ ਆਈਟਮ ਮੈਨੂੰ ਵਧੀਆ ਨਹੀਂ ਲੱਗੀ ਤਾਂ ਫਿਰ ਉਹਨਾਂ ਨੇ ਟਰਨ ਨੀ ਕੀਤੀ ਹੈਗੀ
ਹ ਅੱਛਾ ਸੁਬਿਧਤ ਵੀ ਹੈ ਮਗਰ ਨਹੀਂ ਕੁਛ ਜਗਾ ਉਹ ਵੀ ਸਹੀ ਨਹੀਂ ਕੁਛ ਜਾ ਜ ਫਰੋਡ ਵੀ ਕਰਦੇ ਬੰਦੇ ਦਿਖਾਦੇ ਕੁਛ ਨਹੀਂ ਸੈਂਡ ਕੁਛ ਕਰ ਦਿੰਦੇ ਨੇ ਫਿਰ ਬੰਦਿਆਂ ਦਾ ਨੰਬਰ ਬਲੋਕ ਕਰ ਦਿੰਦੇ ਨੇ ਕਿ ਜ ਰਿਟਰਨ ਹੀ ਨਹੀਂ ਹੋਣਾ ਫਰੋਡ ਵੀ ਬੜੇ ਬਹੁਤ ਤ੍ਤਰ੍ਹਾਂ ਸਕੈਮ ਹੋ ਰਿਹਾ ਬਹੁਤ ਸਕੈਮ ਉਹ ਕਰਦੇ ਹੀ ਆਈ ਨੇ ਕਿ ਬੰਦਿਆਂ ਨੂੰ ਇੱਕ ਹੈਕ ਕਰਦੇ ਨੇ ਕਿ ਸਮਾਨ ਲਏਗਾ ਇੱਕ ਵਾਰ ਲੈਣੇ ਬਾਅਦ ਉਹਦਾ ਨੰਬਰ ਕਿਹਤੇ ਗਿਆ ਸਾਡਾ ਪਤਾ ਹੀ ਨਹੀਂ ਚਾਹੇ ਤੁਹਾਡਾ ਸਮਾਨ ਨਾਵੇ ਚ ਨਾ ਆਵੇ ਉਹਨਾਂ ਨੂੰ ਕੋਈ ਮਤਲਬ ਨਹੀਂ
ਸਹੀ ਗੱਲ ਹੈ ਪਾਵੇ ਹੁੰਦਾ ਹੋਰ ਨਹੀਂ ਮੈਂ ਤਾਂ ਦੋਨੋ ਤਰ੍ਹਾਂ ਕਰ ਲੈਂਦੀ ਹੈ ਓਨਲਾਈਨ ਵੀ ਆਫ਼ ਲਾਈਨ ਵੀ ਦੋਨੋ ਤਰੀਕੇ ਨਾਲ ਹੀ ਕਰ ਲੈਂਦੀ ਆ ਜੋ ਜਿੱਥੇ ਠੀਕ ਮਿਲਦਾ ਉਹਵੇਂ ਲੈ ਲੈਂਦੀ ਤੇ
ਹਾਂ ਨਹੀਂ ਕੋਈ ਹੁੰਦਾ ਨਾ ਮਾਰਕੀਟ ਜਾਂਦੇ ਨਾ ਬੰਦੇ ਦਾ ਸੌ ਕੰਮ ਵੀ ਸਵਰ ਜਾਂਦਾ ਬੰਦਾ ਇੱਕ ਹੁੰਦਾ ਹੈ ਕਿ ਗੈਟ ਟੂਗੇੈਦਰ ਹੋ ਗਿਆ ਗਿਆ ਬੰਦਾ ਘੁੰਮਦੇ ਫਿਰਦੇ ਖਾਂਦੇ ਪੀਂਦੇ ਘਰ ਆਗੇ ਉਹ ਵੀ ਇੱਕ ਇੰਜੋਏਮੈਂਟ ਹੋ ਗਿਆ
ਪਤਾ ਬੇਟਾ ਮੇਰਾ ਪਹਿਲਾਂ ਛੋਟਾ ਸੀ ਕਾਫ਼ੀ ਛੋਟਾ ਬੇਟਾ ਫੇਿਰ ਉਹਦੇ ਡਾਇਪਰ ਵਗੈਰਾ ਮੰਗਵਾਉਣੇ ਜਾਂ ਕੁਛ ਹੋਰ ਐਵੇਂ ਸਮਾਨ ਮੰਗਉਣਾ ਬੱਚੇ ਨਾਲ ਤੁਹਾਨੂੰ ਪਤਾ ਛੋਟੇ ਬੱਚੇ ਨਾਲ ਥੋੜ੍ਹੀ ਦਿੱਕਤ ਹੁੰਦੀ ਹੈ ਫਰ ਜਾਣ ਦੀ ਹਨਾ ਬਾਹਰ ਫੇਰ ਹੁੰਦਾ ਸੀ ਕਿ ਚਲੋ ਉਸ ਟਾਈਮ ਔਨਲਾਈਨ ਦੀ ਮਤਲਬ ਬੜੀ ਮੈਨੂੰ ਲੱਗਦਾ ਕਿ ਹਾਂ ਬਹੁਤ ਸੁਵਿਧਾ ਵਧੀਆ ਹੈ ਹਨਾ ਪਰ ਫੇਰ ਕਈ ਵਾਰ ਲੱਗਦਾ ਨਹੀਂ ਕੁਛ ਚੀਜ਼ਾਂ ਫਲਾਈਨ ਹੀ ਵਧੀਆ ਮਿਲਦੀਆਂ ਹਨਾ ਹੁਣ ਜਿਵੇਂ ਫੈਸਟੀਵਲ ਦੇ ਟਾਈਮ ਮਾਰਕੀਟ ਜਾਓ ਕਿੰਨਾ ਅੱਛਾ ਲੱਗਦਾ ਉੱਥੇ ਜਾ ਕੇ ਡੈਕੋਰੇਸ਼ਨ ਹੋਈ ਹੁੰਦੀ ਹੈ ਪੂਰੀ ਤਰਾਂ ਫਿਰਦੀ ਕੁਛ ਹੁੰਦਾ ਮਤਲਬ ਐਸੀ ਚੀਜ਼ ਜਿਹੜੀ ਆਪਾਂ ਬਾਹਰੋਂ ਹੀ ਲੈ ਕੇ ਆ ਸਕਦੇ ਐ
ਉਹ ਤੋਂ ਗੱਲ ਸਹੀ ਹੈ। ਹੁਣ ਜੀਕਨ ਮੇਰੇ ਸਵੇਰੇ ਚਪੱਤੀ ਖਤਮ ਹੋ ਗਈ ਬੰਦਾ ਦਿਨ ਸੋਚੇਗਾ ਕੱਪੜੇ ਚੇਂਜ ਕਰੇਗਾ ਜਾਏਗਾ ਉਤੇ ਦਸ ਮਿੰਟ ਦੇ ਅੰਦਰ-ਅੰਦਰ ਬਲਿੰਕੇਟ ਤੋਂ ਆਵੇ ਗਈ। ਆਰਾਮ ਵੀ ਤੋਂ ਹੈਵੇ ਕਦੀ ਦੁੱਧ ਹੋ ਗਿਆ, ਕਦੀ ਕੁਛ ਹੋ ਗਿਆ ਬੰਦਿਆਂ ਨੂੰ ਪ੍ਰੋਬਲਮ ਨੀ ਕਿ ਚਲ ਮੰਗਾ ਲਿੱਤਾ, ਘਰ ਬੈਠੇ ਕੋਈ ਆਣੇ ਵਾਲਾ ਹੋਵੇ ਤ ਉਹਦੀ ਇੱਜਤ-ਮਾਨ ਵੀ ਹੋ ਗਈ। ਦੂਜਾ ਸਾਡਾ ਸੁਭੇ ਤੋਂ ਹੀ ਹੋ ਗਈ ਘਰ ਪਹੁੰਚ ਗਿਆ ਸਮਾਨ ਸਾਨੂੰ ਜਾਣਨਾ ਨਹੀਂ ਪਿਆ
ਹਾਂਜੀ ਇਹ ਤਾਂ ਹੈਗਾ
ਫ਼ਰਕ ਤੋਂ ਹੈ ਹੀ ਏ। ਹੁਣ ਬੰਦੇ ਕੁਛ ਆਫਲਾਈਨ ਔਨਲਾਈਨ ਬੰਦਾ ਇੱਕ ਨਾਲ ਦੇਖਦਾ ਡਿਸਕਾਊਂਟ ਚਾਰ ਸਮਾਨ ਮੰਗਵਾ ਲੈਂਦਾ ਔਫਲਾਈਨ ਬੰਦਾ ਇੱਕ ਚੱਲ ਨਾਲ ਇੱਕ ਹੀ ਲੈ ਕੇ ਆਉਂਦਾ ਏ
ਹਾਂਜੀ ਵੇਸਟੇਜ ਹੋ ਜਾ ਨਾ ਪਤਾ ਕੀ ਹੁੰਦਾ ਅਸੀਂ ਕਿਸੇ ਹੋਰ ਨੂੰ ਵੀ ਕਹਿ ਦਿੰਦੇ ਆ ਕਿ ਹਾਂ ਤੂੰ ਮੇਰਿ ਪਹਿਲਾਂ ਕੀ ਹੁੰਦਾ ਸੀ ਜਾਂਦੇ ਸੀ ਜਿੰਨੇ ਕੁ ਪੈਸੇ ਹੁੰਦੇ ਸੀ ਉਹਦੇ ਵਿੱਚ ਸ਼ੋਪਿੰਗ ਕਰਕੇ ਆ ਜਾਂਦੇ ਸੀ ਹੁਣ ਕੀ ਹੁੰਦਾ ਸਾਨੂੰ ਕੁਛ ਪਸੰਦ ਆ ਜਾਂਦਾ ਹਮ ਸਾਨੂੰ ਕੁੱਛ ਪਸੰਦ ਆਉਂਦਾ ਅੱਸੀ ਫੇਿਰ ਦੂਜੇ ਨੂੰ ਕਹਿ ਦਿੰਦੇ ਹਾਂਵੀ ਸਾਨੂੰ ਗੂਗਲ ਪੇ ਕਰਦੋ ਅਸੀਂ ਮੰਗਵਾ ਲੈਂਨਦੇ ਹਾਂ ਮਤਲਬ ਔਲਾਈਨ ਪੈਸੇ ਮੰਗਵਾ ਕੇ ਜਦੀ ਨਾਲ ਦੀ ਨਾਲ ਨੂੰ ਕਰ ਦਿੰਦੇ ਆ ਸੈਂਡ ਕਰ ਦਿੱਤੇ
ਐ ਕਿ ਨਲਾਈਨ ਹੋਣੇ ਨਾਲਣ ਦੇਖੋ ਇਲਕਟ੍ਰਸਿਟੀ ਬਿੱਲ ਤੇ ਪਹਿਲੇ ਬਣਦਾ ਜਾਂਦਾ ਸੀ ਲੰਬੀ-ਲੰਬੀ ਲਾਈਨ ਲਾਈਨਾਂ ਤੇ ਖੜਾ ਹੋਣਾ ਪੈਂਦਾ ਸੀ ਬਿਜਲੀ ਬਿਲ ਭਰੋ ਯਾਂ ਕਿਸੇ ਚੀਜ਼ਾਂ ਬੇਰੋ ਗੈਸ ਸਿਲੰਡਰ ਔਨਲਾਈਨ ਬੁੱਕ ਕਰ ਲਓ ਪਹਿਲੇ ਤਾਂ ਜਾ ਕੇ ਤੁਸੀਂ ਬੁਕਿੰਗ ਵਾਸਤੇ ਕਰੋ ਕੀ ਆਰਾਮ ਤ ਹੋਏਗੀ ਓਨਲਾਈਨ- ਕਿਨ
ਉਹ ਫੇਿਰ ਫ ਫੈਸਿਲਿਟੀ ਤਾਂ ਹੈਗੀ ਆ ਨਾ। ਫੇਰ ਮੈ ਮਤਲਬ ਹੁਣ ਪਹਿਲਾਂ ਸਾਨੂੰ ਹਾਰਡ ਵਰਕ ਕਰਨਾ ਪੈਂਦਾ ਸੀ ਜਾਓ ਜਾਂ ਕਰੋ ਹੁਣ ਸਾਡਾ ਸਿੱਧਾ ਸਮਾਰਟ ਵਰਕ ਹੀ ਹੋ ਜਾਂਦਾ ਉਹਦੇ ਨਾਲ ਇੱਕ ਮਿੰਟ ਚ ਬੈਠੇ-ਬੈਠੇ- ਬਿਲ ਪੇ ਕਰਦੋ ਕਿਤੇ ਹੀ ਪੇਮੈਂਟ ਕਰਦੋ
ਹੁੰ ਔਨਲਾਈਨ ਕਰਦੋ ਤੁਹਾਡੇ ਅਪਡੇਟ ਹੋ ਗਿਆ ਤੁਹਾਡਾ ਬਿਲ ਪੇ ਹੋ ਗਿਆ। ਕੁਛ ਵੀ ਕਰਨਾ ਔਨਲਾਈਨ ਕਰ ਲੋਂ ਅੱਜ- ਔਨਲਾਈਨ ਦਾ ਸਿਸਟਮ ਹੋਨੇ ਨਾਲ ਘਰ ਬੈਠੇ ਸੁਵਿਧਾ ਹੋਗੀ ਏ ਬੰਦਿਆਂ ਦਾ ਕੰਮ ਸਾਰੇ ਪ੍ਰੋਪਰ ਟਾਈਮਲੀ ਹੋ ਜਾ ਰਹੇ ਨ।
ਸਹੀ ਗੱਲ ਏ, ਨਾਲੇ ਹੋਰ ਹੋ ਜਾਂਦਾ ਨਾ ਵੀ ਤੁਹਾਨੂੰ ਰ ਰੱਖਣੀ ਵੀ ਨੀ ਪੈਂਦੀ, ਕੋਈ ਤੁਹਾਨੂੰ ਰਿਕਾਰਡ ਨੀ ਰੱਖਣਾ ਪੈਂਦਾ ਤੁਹਾਡੇ ਫੋਨ ਵਿੱਚ ਹੀ ਰਿਕਾਰਡ ਹੁੰਦਾ ਕਦੇ ਵੀ ਕਿਸੇ ਨੂੰ ਦਿਖਾ ਦੋ, ਕੋਈ ਤੁਹਾਨੂੰ ਸਲਿੱਪ ਦੀ ਲੋੜ ਨਹੀਂ ਕੁਛ ਨੀ। ਵੀ ਆਂਦੀ ਆ ਦੇਖੋ ਅਸੀਂ ਇੰਨੇ ਟਾਈਮ ਤੇ ਇੰਨੇ ਵਜੇ ਅਸੀਂ ਪੇ ਕੀਤਾ ਏ ਵਾਲੇ ਦਿਨ।
ਹੁੰ ਨਾ ਓਹ ਤਾਂ ਤੁਹਾਨੂੰ ਆਪੇ ਅਪਡੇਟ ਸ਼ੋ ਕਰ ਦੇ ਤੁਹਾਡਾ ਬਿੱਲ ਪੇਡ ਹੋ ਗਿਆ। ਕਹਦੇ ਪਹਿਲੇ ਸਲਿੱਪ ਬਿਲ ਰੱਖੋ ਬਿਲ ਦਿਖ ਦਿਖਾਓ ਨਹੀਂ ਬਿੱਲ ਗੁੰਮ ਹੋ ਗਿਆ ਬੰਦਿਆਂ ਨੂੰ ਸੋ ਟੈਂਸਨ ਹੋ ਜਾਂਦੀ ਏ। ਹਾਏ ਬਿੱਲ ਕਿਦੇ ਰੱਖ ਦਿੱਤਾ ਈ ਯਾਦ ਨਹੀਂ ਆ ਰਿਹਾ, ਕਿਦੇ ਅੱਗੇ ਰੱਖਤਾ ਹੁਣ ਔ ਸਭ ਚੀਜ਼ਾਂ ਤੋਂ ਖਤਮ ਹੋ ਗਿਆ। ਕਿਸੇ ਨੁੰ ਪੇਮੈਂਟ ਪਾਉਣੀ ਹੈ ਤੁਸੀਂ? ਔ ਔ ਬੋਲਿਆ ਕੈਸ਼ ਤੁਸੀਂ ਨਹੀਂ ਦਿੱਤਾ, ਔਨਲਾਈਨ ਕੀਤਾ ਤਾਂ ਸਾਡੇ ਕੋਲ ਵੀ ਰਿਕਾਰਡ ਹੈ ਤੁਹਾਨੂੰ ਪੇਮੈਂਟ ਗਈ ਹੋਈ ਸਾਡੀ। ਓਹ ਵੀ ਨਹੀਂ ਝੂਠ ਬੋਲ ਸਕਦਾ ਕਿ ਨਹੀਂ ਪੇਮੈਂਟ ਨਹੀਂ ਆਈ ਮੈਨੂੰ ਤੁਸੀਂ ਪੈਸੇ ਦਿੱਤੇ ਹੀ ਨਹੀਂ ਸੀ।
ਹਾਂ ਪਹਿਲਾਂ ਜਦੋਂ ਆਪਾਂ ਹੱਥੋਂ ਹੱਥੀ ਕੈਸ਼ ਦੇ ਦਿੰਦੇ ਸੀ। ਕਿਸੇ ਨੂੰ ਪਹਿਲੇ ਟਾਈਮ ਦੇ ਵਿੱਚ ਮਤਲਬ ਉਸ ਟਾਈਮ
ਹੁੰ, ਨਹੀਂ ਮੈਨੂੰ ਪੈਸੇ ਮਿਲੇ ਨੀ ਹਾਂ ਓਨੂੰ ਗੂਗਲ ਪੇ ਕਰੋ, ਤਾਂ ਰਿਕਾਡ ਔਨਾਂ ਕੋਲ ਵੀ ਏ ਸਾਡੇ ਕੋਲ ਵੀ ਏ। ਕੋਈ ਫਰੋਡ ਹੋ ਹੀ ਨਹੀਂ ਸਕਦਾ ਕਿ ਨਹੀਂ ਪੇਮੈਂਟ ਆਈ ਨਹੀਂ ਲੇਕਿਨ ਮੇਰੀ ਗਲਤੀ ਨਾਲ ਮੈਨੂੰ ਕਿਸੇ ਨੂੰ ਹੋਰ ਪਾਉਣੇ ਸੀ ਮੈਂ ਗ਼ਲਤੀ ਨਾਲ ਕਿਸੇ ਹੜਬੜ ਵਿੱਚ ਕਿਸੇ ਹੋਰ ਨੂੰ ਪਾ ਦਿੱਤੇ। ਓਹ ਬੰਦਾ ਗੱਛੇ ਹੀ ਨਾ ਕਿ ਮੈਨੂੰ ਪੇਮੈਂਟ ਨਹੀਂ ਆਈ ਮਲਬ ਤੂੰ ਕਿਕਨ ਬੋਲਨਾ ਪਿਆ ਤੇਰੇ ਅਕਾਊਂਟ ਤੇ ਗਿਆ, ਮੈਂ ਤੁੈਨੂੰ ਸਕਰੀਨ ਸ਼ੋਟ ਭੇਜ ਰਹੀ ਆਂ ਅਗਰ ਮੈਂ ਝੂਠ ਬੋਲ ਰਹੀ ਆ, ਤਾਂ ਉਸ ਗਛਿਆ ਕਿ ਹਾਂ ਹਾਂ ਪੇਮੈਂਟ ਆਈ ਮੈਨ ਪਤਾ ਨਹੀਂ ਚਲਿਆ ਨੋਟੀਫਿਕੇਸ਼ਨ ਪਹਿਲੇ ਉਪਰ ਪਰ ਆ ਜਾਂਦਾ ਵੇ।
ਸਹੀ ਗੱਲ ਹੈ, ਸਹੀ ਗੱਲ ਹੈ ਹੁੰ ਹੋ ਵੀ ਜਾਂਦਾ ਬਾਏ ਮਿਸਟੇਕ ਹੋ ਜਾਂਦਾ ਕਈ ਵਾਰ ਬੰਦਾ ਥੋੜਾ ਹੜਬੜੀ ਹੁੰਦਾ, ਹੋ ਜਾਂਦਾ ਇਸ ਤਰ੍ਹਾਂ।
ਬਹੁਤ ਧਰਮ, ਹੈ ਕਿ ਔਨਲਾਈਨ ਸਾਰੇ ਕੰਮ ਘਰ ਬੈਠੇ-ਬੈਠੇ ਤੇ ਟਾਈਮ ਦੀ ਵੀ ਬੱਚਤ ਹੋ ਜਾਂਦੀ ਏ। ਸਭ ਕੁਛ ਤੋਂ ਟਾਈਮ ਉਤੇ ਡਿਪੈਂਡ ਏ। ਬੰਦਿਆਂ ਪਹਿਲੇ ਟਾਈਮ ਨਹੀਂ ਰਹਿੰਦਾ ਸੀ ਤਾਂ ਵੀ ਕਰਨਾ ਹੁਣ ਏ ਕਿ ਟਾਈਮ ਨਹੀਂ ਰਹਿੰਦਾ ਤਾਂ ਵੀ ਮਤਲਬ। ਬਟ ਟਾਈਮ 'ਤੇ ਕੰਮ ਹੋ ਗਿਆ।
ਹਮ ਜਦੋਂ ਮਰਜੀ ਜਿਹੜੇ ਮਰਜੀ ਟਾਈਮ ਕਰਦੋ ਉਹ ਵੀ ਕੋਈ ਦਿੱਕਤ ਨੀ। ਚਾਹੇ ਰਾਤ ਨੂੰ ਬਾਰਾਂ ਵਜੇ ਉਠਾ ਦੋ ਦਿਨ ਚ ਚਾਰ
ਚਲੋ ਤੁਹਾਡੇ ਨਾਲ ਗੱਲ
ਉਹੀ ਹੈ ਨਾ ਹਾਂਜੀ ਮੈਨੂੰ ਵੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ। ਕਰਕੇ। ਚਲੋ ਠੀਕ ਹੈ ਜੀ ਫਿਰ ਸਤਿ ਸ੍ਰੀ ਅਕਾਲ ਜੀ।